ਹੈਲੋ। ਹੈਲੋ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਰ ਆਪ ਜੀ ਕਿੱਦਾਂ
ਬਸ ਵਧੀਆ ਜੀ ਵਧੀਆ ਤੁਸੀਂ ਵਧਓ।
ਹਾਂਜੀ, ਹਾਂਜੀ ਬਹੁਤ ਵਧੀਆ ਜੀ।
ਬਸ ਵਧੀਆ ਮੈਂ ਵੀ ਠੀਕ ਹਾਂ। ਮੈਨੇ ਸੋਚਿਆ ਥੋੜੇ ਜਿਹੇ ਆਪ ਬਾਤ ਕਰਨਾ।
ਹਾਂਜੀ, ਹਾਂਜੀ। ਬਿਲਕੁਲ, ਬਿਲਕੁਲ ਜੀ।
ਜ਼ਿੰਦਗੀ ਦੇ ਇੰਸਟਾਗ੍ਰਾਮ ਦੇ ਫੇਸਬੁੱਕ ਇੰਸਟਾ ਨੇ ਇਤਨਾ ਵਿਜ਼ ਕਰਦਾ ਆਪ ਖਿਆਲ ਹੀ ਨਹੀਂ ਹੁੰਦਾ ਕਭੀ ਦੇ ਸਰੀਰ ਜਾਂਦੇ ਅਭ ਨੈਟ ਖਤਮ ਹੋ ਜਾਂਦਾ ਇਹ ਮਹਿਸੂਸ ਹੁੰਦਾ ਕਿ ਆਪਣੇ ਵੀ ਹੈ ਚਲੋ ਦੇਖ ਗੱਲਦਾ ਕਰ ਲੈ।
ਹਾਂਜੀ ਵੈਸੇ ਇਹ ਤੇ ਬਹੁਤ ਸਿਸਟਮ ਥੋੜਾ ਜਹਾ ਖ਼ਰਾਬ ਹੋਇਆ ਦਾ ਇਹ ਫੋਨਾਂ ਨੇ ਨਾ ਬਹੁਤ ਜ਼ਿਆਦਾ ਕੰਮ ਖ਼ਰਾਬ ਕੀਤਾ ਦਾ ਹਰ ਕਿਸਸੀ ਦਾ ਮਤਲਬ ਕਿ ਚਲੋ ਠੀਕ ਹੈ ਥੋੜਾ ਬਹੁਤ ਯੂਜ ਕਰਨਾ ਚਲੋ। ਅੱਛੀ ਬਾਤ ਹੈ ਪਰ ਫਿਰ ਵੀ ਆਪਣਿਆਂ ਨੂੰ ਸਕੁਲਣਾ ਚੰਗੀ ਗੱਲ ਨਹੀਂ ਜਏ
ਤਾਂ ਕੋਈ ਨੀ ਸੀ ਮਤਲਬ ਸੋਸ਼ਲ ਮੀਡੀਆ ਤੇ ਇੰਨੀ ਜ਼ਿੰਦਗੀ ਦੇ ਬਦਲਾਵ ਲਾ ਦੀਏ ਕਿ ਲੋਕ ਇਸ ਵਿੱਚ ਬਹੁਤ ਬਿਜ਼ੀ ਰਹਿੰਦੇ ਆ ਆਪਣਾ ਸਾਰਾ ਟਾਈਮ ਸੋਸ਼ਲ ਮੀਡੀਆ, ਦੇ ਮੋਬਾਇਲ ਦੇ, ਫੋਨ ਯੂਟੂਬ ਚੀਜ਼
ਹਾਂਜੀ, ਹਾਂਜੀ। ਬਟ ਸਾਨੂੰ ਜਿੰਨਾ ਹੋ ਸਕੇ ਇਹਦਾ ਠੀਕ ਠੀਕ ਯੂਸ ਕਰਨਾ ਚਾਹੀਦਾ।
ਹਾਂਜੀ।
ਹਾਂਜੀ ਪਰ ਦੇਖੋ ਅੱਜ, ਕੱਲ੍ਹ ਸੋਸ਼ਲ ਮੀਡੀਆ 'ਤੇ ਕੁਛ ਚੀਜ਼ਾਂ ਤਾਂ ਸੱਚੀਆਂ ਹੀ ਦੱਸ ਹੁੰਦੀਆਂ ਹਨ ਪਰ ਕੁਝ ਚੀਜ਼ਾਂ ਅਫਵਾਹਾਂ ਦੇ ਤੌਰ 'ਤੇ ਵੀ ਫੈਲਦੀਆਂ ਹਨ
ਹ ਇਹ ਤਾਂ ਹੈ ਜੀ ਮਤਲਬ ਬੱਚੇ ਬਣਾ ਨਾਲ ਕੰਮ ਛੋੜਦੇ ਬਸ ਰੀਲ ਦਾ ਸਕੋਲ ਕਰਦੇ ਰਹਿੰਦੇ ਟਾਈਮ ਵੇਸਟ ਹੋ ਜਾਂਦਾ ਹੈ। ਮਤਲਬ ਸਕਸੇਸ
ਹਾਂਜੀ, ਹਾਂਜੀ, ਬਿਲਕੁਲ, ਬਿਲਕੁਲ
ਫੇਿਰ ਵਹੀ ਵਾਲੀ ਭਤੀ ਜੀ ਆਪਣਾ ਗਰਤ ਤ ਨੇ ਕੋਈ ਸ਼ਡਊਲਸ ਵਗੈਰਾ। ਗੋਲਸ ਵਗੈਰਾ ਬਣਾ ਰੱਖੇ ਤਾਂ ਉਸ ਹਿਸਾਬ ਅਗਰ ਕੰਮ ਕੀ ਜਾ ਸੋਸ਼ਲ ਮੀਡੀਆ ਵੀ ਚੰਗਾ ਹੈ।
ਹਾਂਜੀ। ਬਿਲਕੁਲ, ਬਿਲਕੁਲ। ਠੀਕ ਹੈ। ਹੁਣ ਅੱਜ, ਕੱਲ ਦੇਖਲੋ ਕਈ ਘਰਾਂ ਵਿੱਚ ਜਿੰਨੇ ਕੁ ਬੰਦੇ ਹੈ ਨਾ ਪਹਿਲੇ ਸਿਸਟਮ ਅਲੱਗ ਸੀ। ਇੱਕ ਫੈਮਲੀ ਹੈ। ਉਹਨਾਂ ਵਿੱਚ ਬਸ ਇੱਕ ਹੀ ਫੋਨ ਹੁੰਦਾ ਸੀ ਹੁਣ ਅੱਜ, ਕੱਲ੍ਹ ਹੀ ਦੇਖਲੋ ਮਤਲਬ ਕਿ ਹਰ ਘਰ ਵਿੱਚ ਅਗਰ ਪੰਜ ਮੈਂਬਰ ਹੈਗੇ ਨਾ। ਪੰਜ ਸਦਸਯ ਹੈਗਾ। ਤੇ ਪੰਜਾਂ ਕੋਲ ਆਪਣਾ ਆਪਣਾ ਪਰਸਨਲ ਫੋਨ ਹੈਗਾ।
ਦੇ ਫੋਨ ਵਿੱਚ ਆਵੇ ਉਸ ਸਮੇਂ ਫਿਰ ਰਿਚਾਰਜ ਵੀ ਹੁੰਦਾ ਹੈ ਕਿ। ਚਾਰਜ ਵੀ ਆਪਣਾ ਕਰਾਉਦੇ ਕਿਉਂਕਿ ਬਿਨਾਂ ਨੇ ਚਾਰਜ ਦੇ ਅੱਬ ਤੋਂ ਫੋਨ ਹੀ ਨਹੀਂੀ ਚੱਲਦਾ।
ਹਮ, ਹਮ ਬਿਲਕੁਲ
ਆਪਣਾ ਐਂਡਰਾੋਇਡ ਕੀ ਪੇਡ ਹੋ ਜਾਂਦਾ ਸੀ ਆਪਣੀ ਕੋਲ ਵਗੈਰਾ। ਹੋ ਜਾਂਦੀ ਸੀ ਆਪ ਤੋਂ ਬਿਨਾਂ ਨੈੱਟ ਦੇ ਕੁਛ ਕੰਮ ਹੀ ਨਹੀਂੀ ਬੰਦਾ।
ਹਾਂ। ਬਿਲਕੁਲ ਇਹ ਤਾਂ ਦੇਖਲੋ ਵੀ ਪਹਿਲੇ ਟਾਈਮ ਵਿੱਚ ਬਟਨਾਂ ਵਾਲੇ ਫੋਨ ਆਉਂਦੇ ਸੀ। ਉਹਨਾਂ ਵਿੱਚ ਬਸ ਇੱਕ ਅੱਧੀ ਸੱਪ ਵਾਲੀ। ਗੇਮ ਆਉਂਦੀ ਸੀ ਜੋ ਚਲਾਉਂਦੇ ਸੀ ਅਗਰ ਬੋਰ ਹੋ ਰਿਹਾ ਬੰਦਾ। ਫੋਨ ਹੀ ਦੇਖਣਾ ਤੇ। ਬਸ ਉਹੀ ਇੱਕ ਗੇਮ ਆਉਂਦੀ ਸੀ ਜੋ ਖੇਡਣ ਵਾਲੀ ਅਤੇ ਅੱਜ ਕੱਲ੍ਹ ਦੇਖ ਲਓ ਉਹੀ। ਥੋੜ੍ਹਾ ਬਹੁਤ ਟਾਈਮ ਹੀ ਬੰਦਾ ਖੇਡਦਾ ਸੀ ਫੋਨ ਬਾਰੇ ਬਸ ਬੱਸ ਰੱਖ ਦਿੰਦਾ ਸੀ ਫਿਰ ਆਪਣੇ ਘਰ ਪਰਿਵਾਰ ਨਾਲ ਗੱਲਬਾਤ ਕਰ। ਕਰਦੇ ਸੀ ਹਾਲ ਚਾਲ ਪੁੱਛਦੇ ਸੀ ਇਕੱਠੇ ਬਹਿੰਦੇ ਸੀ ਤੇ ਹੁਣ ਦੇ ਟਾਈਮ ਵਿੱਚ ਦੇਖਲੋ ਹਰ। ਕਿਸੇ ਕੋਲ ਆਪਣਾ ਆਪਣਾ ਫੋਨ ਹੈਗਾ ਹਰ ਕੋਈ ਆਪਣਾ ਫੋਨ ਲੈ ਕੇ ਬਸ ਰੀਲ। ਦੇਖ ਰਹੇ ਮਤਲਬ ਕਿ ਆਪਣਾ ਆਪਣਾ ਮਨੋਰੰਜਨ ਖੁਦ ਇਕੇ ਹੀ। ਕਰੀ ਜਾ ਰਹੇ ਨੇ ਕਿਸੇ ਨਾਲ ਕੋਈ ਗੱਲ ਨਹੀਂੀ ਕਰਦੇ। ਸਭ ਇਕੱਠੇ ਬੈਠੇ ਹੋਏ ਵੀ ਮੈਂ ਕਹਿੰਦੀ ਹਾਂ ਸਭ ਅਲੱ ਅਲੱਗ ਬੈਠੇ ਹੋਏ ਹੋ
ਮੈਨੂੰ ਕੀ ਤਾਂ ਮੈਨੂੰ ਤਾਂ ਐਸ ਲੱਗਦਾ ਜੀ ਮ ਜ ਸੋਸ਼ਲ ਮੀਡੀਆ ਦਾ ਆਇਆ ਮਤਲਬ ਆਪ। ਦੇ ਵਿੱਚ ਉਹ ਮੁਹੱਬਤ ਹੀ ਨਹੀਂੀ ਰਹਿੰਦੀ ਲੋਕਾਂ ਨੇ ਆਪਣੇ ਆਪਣੇ ਨਾਲ ਵੀ। ਜੀ ਕੋਈ ਘਰਾਂ ਵਿੱਚ ਕੋਈ ਕੰਮ ਵਿੱਚ ਕੋਈ ਬਿਜਨਸ ਦੇ ਵਿੱਚ ਬਿਜ਼ੀ ਰਹਿੰਦਾ ਆਪਣਾ ਮ। ਬੰਦ ਹੋ ਜਾਂਦੀ ਹੈ ਉਸੇ ਤੋਂ ਲੱਗਦਾ ਹੈ ਕਿ ਚਲੋ ਹਾਂ ਚੰਗਾ ਹੈ ਮੰਨਗੇ ਅਸੀਂ ਹੋਰ ਨਾ ਨਹੀਂੀ ਚਾਹੀਦੇ।
ਹਮ ਵੈਸੇ ਇਹ ਬਹੁਤ ਗ਼ਲਤ ਗੱਲ ਹੈਗੀ ਹੈ। ਇੰਨਾ ਵੀ ਮਤਲਬ ਕਿ ਮਿਸਯੂਜ ਨਹੀਂ ਕਰਨਾ ਚਾਹੀਦਾ ਮੋਬਾਈਲ ਦਾ ਟੈਕਨੋਲਜਜੀ। ਜੀਹਦਾ ਸੋਸ਼ਲ ਮੀਡੀਆ ਦਾ ਮਤਲਬ ਕਿ ਜੋ ਵੀ ਹੈ। ਮਤਲਬ ਕਿ ਮੈਂ ਕਹਿੰਦੀ ਹ ਨੋਰਮਲ ਯੂਜ ਕਰੋ ਦਾ ਜੋ ਤੁਹਾਨੂੰ ਲੋੜ। ਦੀ ਚੀਜ਼ ਚਾਹੀਦੀ ਹੈ ਕੁਛ ਸਮਝਣਾ ਚਾਹੁੰਦੇ ਹੋ ਐਜੂਕੇਸ਼ਨ ਬਾਰੇ ਪੁੱਛਣਾ ਚਾਹੁੰਦੇ ਹੋ ਕੁਛ। ਆਪਣੀ ਪੜ੍ਹਾਈ ਬਾਰੇ ਕੁਛ ਜਾਣਨਾ ਚਾਹੁੰਦੇ ਹੋ ਜੋ ਤੁਹਾਨੂੰ ਕੁਛ ਸਮਝ ਨਹੀਂ ਆ ਰਿਹਾ। ਕੁਕਿੰਗ ਬਾਰੇ ਕੁੱਛ ਦੇਖਣਾ। ਚਾਹੁੰਦੇ ਹੋ ਆਪਣੀ ਹੈਲਥ ਬਾਰੇ ਕੁਛ ਦੇਖਣਾ ਚਾਹੁੰਦੇ ਹੋ ਐਕਸਰਸਾਈਜ਼ ਹੋ। ਕੁਛ ਵੀ ਹੋ ਗਿਆ ਮੈਂ ਕਹਿੰਦੀ ਉਹਦੇ ਵਾਸਤੇ ਆਪਣਾ ਯੂਜ ਕਰੋ ਫ਼ੋਨ ਦਾ ਤਾਂ ਬਹੁਤ ਠੀਕ ਹੈ।
ਹਾਂਜੀ ਬਸ ਸੋਸ਼ਲ ਮੀਡੀਆ ਵੀ ਚੰਗੀ ਵੀ ਤਾਂ ਬਿਲਕੁਲ ਇਸ ਨੌਲੇਜ। ਜਦ ਮਿਲਦੀ ਆਪਣਾ ਨਿਊਜ਼ ਦਾ ਵਗੈਰਾ ਆਪਣਾ ਬਿਜਨਸ। ਵਗਰਾ ਚਲਾ ਸਕਦੇ ਆਪਣਾ ਐਕਸਪੀਰੀੰਸ ਲੈਣ ਦੇ ਹਿਸਾਬ ਤੇ ਠੀਕ ਆ ਅਗਰ ਤ।
ਇਹਨਾਂ ਦੇ ਬੈਨੀਫਿਟਸ ਵੀ ਹੈਗੇ ਨੇ ਬਈ ਆਪਾਂ ਘਰ ਬੈਠੇ ਦੇਖੋ। ਦੇਸ਼ ਪ੍ਰਦੇਸ਼ ਦੀਆਂ। ਖ਼ਬਰਾਂ ਸੁਣ ਸਕਦੇ ਹਾਂ ਸਾਡੇ ਵੱਡੇ ਉਹ ਦੇਖ ਕੇ ਮਤਲਬ ਕਿ ਠੀਕ ਹੈ ਵੀ ਉਹ ਸੁਣ। ਸਕਦੇ ਸੋਸ਼ਲ ਮੀਡੀਆ ਨਾਲ ਖੇ ਮਨੋਰੰਜ। ਭਜਨ ਵੀ ਦੇਖ ਸਕਦੇ ਹਾਂ ਆਪਾਂ ਟੀ ਵੀ ਸੀਰੀਅਲਸ ਵੀ ਦੇਖ ਸਕਦੇ ਹਾਂ ਜੋ ਵੀ ਹੈ ਟੀ ਵੀ 'ਚ ਜੋ ਵੀ ਹੈ। ਬਸ ਅਸੀਂ ਵੀ ਆਪਣਾ ਟਾਈਮ ਪਾਸ ਕਰ ਸਕਦੇ ਹਾਂ ਪਰ ਜਿੱਥੋਂ ਤੱਕ ਮੈਂ ਕਹਿੰਦੀ ਹਾਂ ਨਾ ਵੀ ਮੋਬਾਇਲ ਫੋਨ ਤੋਂ। ਮਤਲਬ ਸਬ ਫੈਮਲੀ ਦੇ ਬੈਠੀ ਦੇਖ ਰਹੀਏ ਆਪਣਾ ਚਲੋ ਜੋ ਵੀ ਹੈ ਮਨੋਰੰਜਨ ਕਰ ਹੀ ਰਣ ਆਪਣਾ ਪਰ ਇਕੱਲੇ ਬਹਿ ਕੇ। ਫੋਨ ਚਲਾਉਣਾ ਖਰਾਬ ਹੀ ਹੈ।
ਹਾਂਜੀ ਵੀ ਪਹਿਲ ਪਹਿਲੇ ਦੇ ਨਾਲ ਮਤਲਬ। ਜ਼ਿੰਦਗੀ ਮ ਇਤਨੀ ਆਸਾਨੀਆਂ ਦੀ ਕੋਈ ਵੀ ਸੀਰੀਅਲ ਦੇ ਹੋ ਗਏਦੇ ਮੂਵੀ ਦੇ ਵਿੱਚ ਆਪਣਾ ਚਾਰੋਂ ਹੀ। ਪਾ ਕੇ ਆਪਣੇ ਮਵੀ ਦੇਖ ਲਈੈਮ ਮੈਂ ਟ ਸਪੈਂਡ ਮ।
ਅੱਜ ਕੱਲ ਦੇਖੋ ਬੰਦਿਆਂ ਘਰ ਟੀ ਵੀ ਹੈਗੇ। ਨ ਹਰ ਕਿਸੇ ਘ ਟੀ ਵੀ ਹੈ ਪਰ ਉਹ ਮਤਲਬ ਕਿ ਅਧਿਕਤਰ ਬਾਂਨਦੀ ਹੈ। ਜਾਂ ਬੱਚਿਆਂ ਦੀ ਪੋਇਮਾ ਤੋਂ ਹੀ ਚੱਲਦਾ ਪਿਆ। ਫੋਨ ਹੀ ਟੀ ਵੀ ਬੰਦ ਹੀ ਪਿਆ ਤੇ ਫੋਨਾ ਨਾਲ ਹੀ ਲ। ਲੱਗੇ ਦੇ ਨੇ ਹਰ ਕੋਈ। ਫੋਨ ਨਾਲ ਹੀ ਕਨੈਕਟ ਹੈਗਾ ਕੋਈ ਕਿਸੇ ਦੀ ਖ਼ਬਰ ਫੈਲ ਰਹੀ ਹੈ। ਸੋਸ਼ਲ ਮੀਡੀਆ 'ਤੇ ਕਿਸੇ ਦੀ ਅਫਵਾਹ ਹੈ ਜਾਂ ਕਿਸੇ ਦਾ ਟਰੁੱਥ ਹੈ ਸਾਨੂੰ ਨਹੀਂ ਪਤਾ। ਬਸ ਉਹ ਫੈਲ ਰਿਹਾ ਸੋਸ਼ਲ ਮੀਡੀਆ ਤੋਂ ਫੈਲ ਹੀ ਰਿਹਾ ਇੱਕ ਇਹਦਾ ਪਲੱਸ ਪੁਆਇੰਟ। ਕਿ ਜੋ ਚੀਜ਼ ਸਾਨੂੰ ਨਹੀਂ ਪਤਾ ਉਸ ਚੀਜ਼ ਦਾ ਸਾਨੂੰ ਪਤਾ ਹੁੰਦਾ ਸਾਨੂੰ ਨੌਲੇਜ ਹੋ ਜਾਂਦੀ। ਹੈ ਪਰ ਇੱਕ ਚੀਜ਼ ਇਹ ਵੀ ਹੈ ਜੋ ਬੇਫ। ਫਾਲਤੂ ਦੀਆਂ ਮਤਲਬ ਕਿ ਗੱਲਾਂ ਐ ਉਹ ਵੀ ਸ਼ੋਅ ਹੋ ਰਹੀਆਂ ਪਰ ਜਿੱਦੋਂ ਤੱਕ ਮੈਨੂੰ ਇਹ ਇਹ ਚੀਜ਼ ਨੀ ਸ਼ੋਅ ਹੋਣੀ ਚਾਹੀਦੀ ਭਾਵੇਂ ਉਹ ਕਿਸੇ ਦੀ ਬੇਇਸਤੀ ਹੋ ਰਹੀ ਹੈ ਉਹਦੇ ਵਿੱਚ ਠੀਕ ਹੈ ਕੋਈ ਮਤਲਬ ਕਿ ਕਿਸੇ ਦੀ ਕੁਛ ਵੀ ਹੋ ਜਾਂਦਾ ਹੈ ਭਾਵੇਂ ਉਹ ਐਕਟਰ੍ਰੈਸ ਹੈਗੀ ਹੈ ਭਾਵੇਂ ਉਹ ਕੋਈ ਵਰਕਰ ਹੈਗੀ ਹੈ। ਸੋਸ਼ਲ ਮੀਡੀਆ ਤੋਂ ਦੇਖੋ ਉਹਨਾਂ ਦੀ ਗੱਲਾਂ ਬਹੁਤ ਜਲਦੀ ਸੋਸ਼ਲ ਮੀਡੀਆ ਤੋਂ ਫੈਲ ਜਾਂਦੀ
ਬਹੁਤ ਜਲਦੀ ਮਤਲਬ ਇਤਨੀ ਜਲਦੀ ਤਾਂ ਉਹ ਮਾਪਸ ਦੇ ਵੀ ਨੀ ਕਰ ਪਾਉਂਦੇ। ਸੋਸ਼ਲ ਮੀਡੀਆ ਦੇ ਆਪਣੇ ਪੂਰੇ
ਫੈਲ ਜਾਂਦੀ ਹੈ ਬਿਲਕੁਲ ਬਿਲਕੁਲ ਹਾਂਜੀ ਹਾਂਜੀ।
ਹਾਂਜੀ। ਸਹੀ ਗੱਲ ਹੈ ਜੀ ਦੇਖੋ ਮਤਲਬ ਅਗਰ ਬੈਲੰਸ ਜਰੂਰੀ ਬਣਾ ਦੇ ਸੀ ਆਪਣਾ ਸੋਸ਼ਲ ਮੀਡੀਆ ਦਾ ਯੂਜ ਆਪਣੇ ਗੋਲ ਨਾ ਬੋਲੋ ਆਪਣੇ ਗੋਲ ਦਾ ਇਗਨੋਰ ਨਾ ਕਰੋ ਉਸ । ਕਾਮ ਕਰੋ ਦੀ ਸੋਸ਼ਲ ਮੀਡੀਆ ਤੇ ਵੀ ਆਪਣਾ ਫਿਊਚਰ ਹੈ ਤੇ ਸਕਸੈਸ ਵੀ ਹੈ। ਸਾਡੋ ਨਾਲ ਆਪਣਾ ਪਲਾਨ ਬਣਾਨਾ ਸੀ ਕਿ ਆਪਕੋ ਸਕਕਸੈਸ ਕੈਸੇ ਲੈਣੀ ਤੇ ਕਿਸ ਹਿਸਾਬ ਕੰਮ ਕਰਨਾ।
ਹਾਂਜੀ ਹਾਂਜੀ। ਅਗਰ ਇਹਦਾ ਅਸੀਂ ਅੱਛਾ ਯੂਜ ਕਰਾਂਗੇ ਤਾਂ ਸਾਡੇ ਵਾਸਤੇ ਹੀ ਫਾਇਦਾ ਹੈਗਾ ਅਗਰ ਅਸੀਂ ਉਹਦਾ ਗ਼ਲਤ ਯੂਜ ਕਰਾਂਗੇ ਉਹ ਦੇਖੋ ਵਾਪਿਸ ਘੁੰਮ ਕੇ ਸਾਡੇ ਤੇ ਹੀ ਆਣਾ।
ਹਾਂਜੀ।
ਠੀਕ ਹੈ ਹੁਣ ਤੇ ਕੁੱਛ ਪਤਾ ਨੀ ਲੱਗੇਗਾ ਬਾਅਦ ਚੋਂ ਸਭ ਕੁੱਛ ਪਤਾ ਲੱਗੇਗਾ। ਅੱਜ ਕੱਲ ਦੇਖੋ ਪਰਸਨਲ ਕੁਛ ਵੀ ਗੱਲਾਂ ਹੁੰਦੀਆਂ ਨੇ ਜੋ ਨਹੀਂ ਦੱਸਣਾ ਹੁੰਦੀ ਕਿਸੇ ਨੂੰ ਵੀ ਦੋ ਪਰਸਨਾਂ ਵਿੱਚ ਇਕੱਠੀ ਹੁੰਦੀ ਹੈ। ਗੱਲ ਜੋ ਵੀ ਹੈ ਅੱਜ ਕੱਲ੍ਹ ਉਹ ਵੀ ਸ਼ਰੇਆਮ ਦਿਖਾਉਂਦੇ ਆ ਸਭ ਕੁੱਛ ਅੱਜ ਕੱਲ ਸ਼ਰੇਆਮ ਹੈ ਦੇਖੋ ਖੋ ਬੱਚਿਆਂ ਨੂੰ ਵੀ ਫੋਨ ਅੱਜ ਕੱਲ੍ਹ ਦੇ ਦਿੰਦੇ ਆ ਬੰਦੇ ਉਹ ਬੱਚੇ ਕੀ ਦੇਖ ਰਹੇ ਨੇ ਫੋਨਾਂ ਵਿੱਚ ਕੀ ਨਹੀਂ ਦੇਖ ਰਹੇ ਸਾਨੂੰ ਨਹੀਂ ਪਤਾ ਅੱਜ ਕੱਲ ਗਲਤ ਚੀਜ਼ਾਂ ਵੀ ਫੋਨਾਂ ਚ ਬੱਚੇ ਬਹੁਤ ਜਲਦੀ ਮਚਿਉਓਰ ਹੋਉਣ ਲੱਗ ਗਏ ਨੇ ਅੱਜ ਕੱਲ।
ਹਾਂਜੀ ਹਾਂਜੀ ਹਮ। ਪਹਿਲੇ ਤੋਂ ਬੱਚੋ ਕੋ ਸੰਭਾਲ ਨੇ ਦੇਈ ਆਪਣਾ ਪੂਰਾ ਟਾਈਮ ਦਿੰਦਾ ਪੜਦਾ ਅੱਜ ਦੇ ਟਾਈਮ ਦੇ ਆਪਣਾ ਬੱਚੋ ਕੋ ਦੋ ਚਾਰ ਮਹੀਨੇ ਦੇ ਆਪਣੀ ਕੀ ਓਦਾਂ ਆਪਣਾ ਆਇਆ ਦੇ ਦੇਖਦਿਆਂ ਆਪਣਾ ਕੋਈ ਮਾਮਾ ਨੇ ਤੇ ਨਾਨੀ ਬਾਈ ਪਾਲਦੀ ਆਪਣਾ ਉਸ ਪੇ ਤੋਂ ਫੋਨ ਦੱਸ ਸੋਸ਼ਲ ਮੀਡੀਆ ਤੇ ਜ਼ਿੰਦਗੀ ਤੇ ਬਹੁਤ ਅਸਰ ਪੈੰਦਾ।
ਹਾਂਜੀ।
ਬੱਚਾ ਖੁਦ ਮ ਖੁਦ ਸਮਝਦਾਰ ਹੋ ਜਾਂਦਾ ਮੈਨੂੰ ਲੱਦਾ ਕਿ ਹਾਂ ਹਾਂ ਨੇ ਠੀਕ ਹੈ ਬੱਚਾ ਪਾਲ ਲਈ ਆਪਣਾ ਪਾਲਣ ਪੋਸ਼ਣ ਹੋਣ ਲਈ।
ਹੂ। ਹੋਰ ਆਪ ਜੀ ਕੀ ਮਤਲਬ ਕੀ ਸੋਚਦੇ ਹੋ ਇਹਦੇ ਬਾਰੇ ਵੀ ਕੀ ਹੋਣਾ ਚਾਹੀਦਾ? ਕੀ ਬਦਲਾਵ ਲਿਆਉਣਾ ਚਾਹੀਦਾ ਸਾਨੂੰ ਸੋਸ਼ਲ ਮੀਡੀਆ ਵਿੱਚ?
ਮੈਨੂੰ ਤ ਇ ਲੱਗਦਾ ਸੀ ਕਿ ਮਤਲਬ ਅੱਜ ਕੱਲ ਜੋ ਇੰਸਟਾਗ੍ਰਾਮ ਦੇ ਰੀਲ ਆਪਣਾ ਯੂਟਿਊਬ ਵਗੈਰਾ ਜੋ ਚੈਨਲ ਦੇ ਬਨਾ ਦੇ ਬੱਚੇ ਉਸਮੇ ਏਜ ਡਿਸਟਸ਼ਨ ਤਾਂ ਹੋਤਾ ਹੀ ਇਹਦੇ ਬੱਚੋ ਹਿਸਾਬ ਦੇ ਉਸੇ ਵੀਡੀਓ ਵਗੈਰਾ ਐਡ ਹੋਣੇ ਚਾਹੀੲ ਮਤਲਬ ਉਸੇ ਨਿਊਜ਼ ਵਗੈਰਾ ਦੇ ਪਿਕਚਰ ਵੀਡੀਓ ਐਡ ਹੋ ਜਾਂਦੀ ਹੈ ਉਸ ਬੱਚੇ ਦਾ ਜ਼ਹਨ ਖ਼ਰਾਬ ਹੋ ਜਾਂਦਾ।
ਹਾਂਜੀ ਬਿਲਕੁਲ ਬਿਲਕੁਲ ਇਹ ਚੀਜ਼ ਨਹੀਂ ਹੋਣੀ ਚਾਹੀਦੀ।
ਹਾਂਜੀ ਅੋਰ ਜ਼ਿਆਦਾਤਰ ਜੋ ਦਿੱਕਤ ਹੈ ਜੋ ਬੱਚੇ ਦੇ ਹੋਣ ਚੁਨਾਲ ਹੋਰ ਹੀ ਦੇ ਆਪਣਾ ਇੰਸਟਾਗਰਾਮ ਦੇ ਅਭਿਆਨ ਜਾਂਦਾ ਸੀ।
ਹਾਂਜੀ ਹਾਂਜੀ।
ਇੰਸਟਾਗਰਾਮ ਤੇ ਬੈਨ ਹੋ ਜਾਣੇ ਚ ਤੇ ਉਹ ਐਸਾ ਹੋ ਜਾਂਦਾ ਕਿ ਆਪਣਾ ਏਜ ਹਿਸਾਬ ਦਾ ਆਪਣਾ ਜਾਂਦੇ ਕਿ ਏਜ ਕੇ ਅਕੋਰਡਿੰਗ ਸਾਰਾ ਕਾਮ ਹੋ ਜਾਂਦਾ ਸੀ ਪਤਾ ਹੀ ਨਹੀਂ ਚਲਦਾ ਉਸਮੇ ਵੋ ਬੱਚਾ ਹੈ ਜੀ ਬੜਾ ਹੈ ਚੰਗੇ ਕੁਛ ਵੀ ਸਮਝ ਨ ਆਉਂਦਾ ਕਿ ਕੌਣ ਆਈਡੀ ਯੂਜ ਕਰ ਜੀ ਏ ਆਈ ਦੇ ਇਤਨਾ ਚੇਂਜ ਆ ਹੈ। ਕਿਸੇ ਕੀ ਵੀ ਫੋਟੋ ਕਿਸੇ ਕੇ ਸਾ ਐਡਿਟ ਕਰਦੇ ਸੀ ਤਾਂ ਲਗਾਦੇ ਸੀ।
ਬਿਲਕੁਲ ਬਿਲਕੁਲ।
ਹਾਂਜੀ। ਰ ਉਹੀ ਗੱਲ ਹੈ ਜੀ ਮਤਲਬ ਜਿਸਦੇ ਇੱਕ ਸਿੱਕੇ ਦੇ ਦੋ ਪਹਿਲੂਆਂ ਦੇ ਇਸਂ ਨੁਕਸਾਨ ਦੇ ਕਾਫੀ ਜ਼ਿਆਦਾ ਹਨ।
ਬਹੁਤ ਜ਼ਿਆਦਾ ਹਾਂਜੀ।
ਉਸੇ ਜ਼ਿਆਦਾ ਹੀ ਇਸ ਨੁਕਸਾਨ ਦੇ ਮਤਲਬ ਬੱਚੋ ਪੇ ਇਸ ਕ ਗ਼ਲਤ ਅਸਰ ਪੜਦਾ ਹੈ।
ਹੂ ਹੂ। ਸਾਨੂੰ ਵੈਸੇ ਇਹ ਚੇਂਜਿਸ ਖੁਦ ਲਿਆਉਣੇ ਪੈਣਗੇ ਖੁਦ ਤੋਂ ਸ਼ੁਰੂਆਤ ਕਰਨੀ ਪਏਗੀ ਤਾਂ ਹੀ ਅਸੀਂ-' ਅੱਗੇ ਕਿਸੇ ਨੂੰ ਦੱਸ ਸਕਦੇ ਹਾਂ ਕਿਸੇ ਨੂੰ ਸਮਝਾ ਸਕਦੇ ਹਾਂ।
ਆਹ ਅੱਜ ਹੈ ਜ ਮਤਲਬ ਅੱਜ ਤੇ ਅੱਜ ਦੇ ਮਾਹੌਲ ਦੇ ਹੂ ਹੂ ਕਿਸੇ ਕੋ ਸਮਝਾ ਨਹੀਂ ਸਕਦੇ। ਕੋਸ਼ਿਸ਼ ਖੁਦ ਦੇ ਨਾਲ ਹੀ ਕਰਨੀ ਕਿ ਹਮੇ ਬਦਲਾਵ ਕਰਨਾ ਆਪਣੇ ਫੋਨ ਮ ਚੇਂਜਿਸ ਕਰਨਾ ਆਪਣੀ ਸੋਚ ਦੇ ਵਿੱਚ ਹਾਂਜੀ ਤਾਂ ਕਿ ਆਪਣੇ ਮਾਹੌਲ ਦੇ ਮ ਥੋੜਾ ਸ ਅ ਸਰਰ ਅੱਛਾ ਹੋ ਜਾਂਦਾ ਏ।
ਹੂ ਹੂ ਬਿਲਕੁਲ ਠੀਕ। ਗੱਲ ਤੁਹਾਡੀ ਸਾਨੂੰ ਖੁਦ ਤੋਂ ਹੀ ਪਹਿਲ ਸ਼ੁਰੂਆਤ ਕਰਨੀ ਪਏਗੀ ਇਹ ਗੱਲ ਤੁਹਾਡੀ ਬਿਲਕੁਲ ਠੀਕ। ਹੈਗੀ ਹੈ ਅਸੀਂ ਕਿਸੇ ਨੂੰ ਕੁਛ ਸਮਝਾ ਕੇ ਨਹੀਂ ਕਰ ਸਕਦੇ ਕਿਉਂਕਿ ਹਰ ਕਿਸੇ ਦਾ ਮਾਇੰਡ ਲੈਵਲ ਉਹਦੇ
ਨਹੀਂ ਹੋਣਾ ਉਸ ਉਸ ਗੱਲ ਉਸ ਹਿਸਾਬ ਹੋਣਾ ਵੀ ਨਹੀਂ ਅਗਰ ਦੂਸਰੇ ਕੋ ਹੂ ਸਮਝਾਣੇ ਲਗੇ ਤਾਂ ਵਹੀ ਵਾਲੀ ਬਾਤ ਹੈ ਕਿ ਤੁਮ ਹੂ ਐਕਸਪੀਰੀਅੰਸ ਵੀ ਦਿੰਦੇ ਹੋ ਹਂ ਪਤਾ ਨੀ ਕਿਮ ਸਿੱਖ ਲੈਂ। ਪਤਾ ਚੱਲ ਜਾਏਗਾ ਬਾਈ ਜਿੱ ਤੱਕ ਇਨਸਾਨ ਦੇ ਖੁੱਦ ਨੀ ਸਮਝ ਮੈਂ ਆਉਂਦੀ ਤਾਂ ਉਹ ਕਰਨ ਦੀ ਕੁਛ ਲੋੜ ਹੈ।
ਹਾਂਜੀ ਹਾਂਜੀ ਠੀਕ ਹੈ ਜੀ। ਠੀਕ ਹੈ ਜੀ ਹਾਂਜੀ ਮੈਨੂੰ ਆਪ ਜੀ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਿਆ ਜੀ।
ਚਲੋ ਵਧੀਆ ਵਧੀਆ ਠੀਕ ਸਤਿ ਸ਼੍ਰੀ ਅਕਾਲ।